ਹਾਂ ਹਾਂ। ਓ ਕੁਛ ਨੀ ਕਰ ਰੀਆਂ। ਮੈਨੂੰ ਲੱਗੇਆ ਬਾਬੂ ਉੱਠ ਗੇਆ ਵਾ। ਤਾਂਈਓਂ ਮੈਂ ਤੁਰੰਤ ਦੌੜ ਕੇ ਵੇਖਣ ਚੱਲੀ ਗਈ ਸੀ।
ਪਾਣੀ ਬੜੋਨ ਦਾ ਵੀ ਟੈਮ ਹੋ ਗੇਆ ਵਾ।
ਹਾਂ। ਹਾਂ ਤੇ ਅਸੀ ਕੀ ਗੱਲ ਕਰ ਰੇ ਸੀ। ਏਨਾਂ ਨੇ ਏਨੇ ਆਂਟੀ ਨੇ ਮੰਮੀ ਨੂੰ ਤਰੇਤਾ ਬੋਲੇਆ ਵਾ ਪਤਾ। ਤੇ ਫੇਰ ਮੰਮੀ ਨੇ ਓਨੂੰ ਗਾੜੀ ਜਵਾਬ ਨੀ ਦਿੱਤਾ। ਮੈ ਵੀ ਓਨੂੰ ਬੋਲੇਆ ਕਿ ਇੰਨੀ ਏਨਾਂ ਦੀ ਹਿੰਮਤ ਐ ਕਿ ਮੂੰ ਤੇ ਕਿਸੇ ਦੇ ਆ ਕੇ ਠੀਕ ਆਪਸ ਚ ਤੇ ਮੈਂ ਕੈ ਮੈਂ ਮੈਂ ਕੇਆ ਆ ਗੱਲ ਤੇ ਮੈਨੂੰ ਪਤਾ ਸੀ। ਮੈਂ ਕੈਆ ਆ ਗੱਲ ਤੇ ਮੈਨੂੰ ਪਤਾ ਸੀ। ਓਸੇ ਦਿਨ ਜਿੱਥੇ ਮੈਂ ਓ ਸਵਾਲ ਕੀਤੇ ਕਿ ਹੁਣ ਏਨਾਂ ਨੇ ਗੁੱਸੇ ਚ ਕਢ ਕੇ ਆਹੀ ਸਭ ਗੱਲਾਂ ਕਰਨੀਆਂ ਕਿ ਦੂਸਰੇਆਂ ਨੂੰ ਆ ਪੇਮਟਾ ਪੁੱਛਦੀ ਆ। ਦੂਸਰੇਆਂ ਨੂੰ ਆ ਕਰਦੀ ਆ ਗੱਲਾਂ। ਪੁੱਛਦੀ ਏ ਏਨਾ ਕੁਛ ਕਰਦੀ ਤਾ ਆਪ ਏਨੇ ਏਨਾ ਪੁੱਛ ਇੰਨਾ ਕੁੱਛ ਪੁੱਛ ਕੇ ਕੀਤਾ ਸੀ। ਆਪਤੇ ਏਨੇ ਕਰ ਲੇਆ ਓ ਤੇ ਹੁਣ ਦੂਸਰੇਆਂ ਨੂੰ ਏਨੇ ਕੁਸ਼ਚਨ ਕਰਦੀ ਆ। ਮੈਂ ਕੇਆ ਮੈਂ ਉਦੋਂ ਵੀ ਕੇਆ ਸੀ ਕਿ ਏਨਾਂ ਨੂੰ ਮੰਮੀ ਏ ਵੀ ਪੋਛ ਕੇਹਾ ਨਈ ਪੁੱਛੇਗੀ ਤੇ ਏਸ ਲਈ ਹੁਨ ਦੂਸਰੇਆ ਨੂੰ ਪੁੱਛਨ ਡਈਆ। ਓਥੇ ਵੀ ਮੈਨੂੰ ਏਕ ਚੀਜ਼ ਚ ਗੁੱਸਾ ਚੜਿਆ ਮਮੀ ਤੇ ਮੈਂ ਬੋਲਣਾ ਹੀ ਨਈ ਮੈਂ ਗੱਲ ਬੋਲਣੀ ਸੀ ਮੈਂ ਬੋਲੀ ਨੀ ਮੈਂ ਬਾ ਚ ਬੋਲਣੀ ਮੇਨੂੰ ਚੇਤਾ ਭੁੱਲ ਗੇਆ ਕਿ ਤੂ ਦੂਸਰੇਆਂ ਨੂੰ ਜਾ ਕੇ ਸਫਾਈਆਂ ਕੇਓ ਦੇਣਡੀ ਕਿ ਅਹੀ ਕੀ ਚੀਜ਼ ਕਿੱਥੋਂ ਸਿੱਖ ਸਿੱਖਣ ਡੇ ਕਿਥੋਂ ਨਈ ਸਿੱਖਣ ਡੇ। ਓਥੋਂ ਵੀ ਮੈਂ ਤੇ ਕੋਸ਼ਚਨ ਕਰਾਂ ਦੀ ਮੈਂ ਬੋਲੇਆ ਕਿ ਮਾਇੰਡ ਨਾ ਕਰਯੋ ਲੇਕਿਨ ਮੇਰੇ ਦਿਲ ਜੋ ਸਵਾਲ ਹ। ਮੈਂ ਪੁੱਛਾਂ ਗੀ। ਸਾਡੇ ਵੀ ਮੁੰਡੇ ਨੂੰ ਲੋਕੀ ਆਉਂਦੇ ਆ, ਤੇ ਇਸ ਤਰ੍ਹਾਂ ਦੇ ਸਵਾਲ ਕਰਦੇ ਆ ਪੁੱਛਦੇ ਤੇ ਆ ਇਸੀ ਲਿਯੇ ਅਸੀਂ ਵੀ ਪੁੱਛਣ ਡੇਆ ਤੇ ਕਿਉਂਕਿ ਦੱਸਣ ਡੀ ਕਿ ਸਾਡੇ ਮੁੰਡੇ ਨੂੰ ਲੋਕੀ ਕੁਸ਼ਚਨ ਪੁੱਛਦੇ ਆ ਤੇ ਤਾਂਈਓ ਅਹੀ ਵੀ ਇਹੋ ਜਿਹੇ ਕੁਸ਼ਚਨ ਪੁੱਛ ਦੇ ਹਾ। ਫੇਰ ਕਹੇ ਨੇ ਏਹੀਂ ਕਹਿਨਾ ਕਿ ਇਨਾਂ ਦੇ ਮੁੰਡੇ ਤੇ ਪੁੱਛਦੇਆ ਨਾ ਲੋਕੀ ਇਸਲਿਏ ਹੁਨ ਦੂਸਰਯਾ ਨਾਲ ਵੀ ਓਹੀ ਕਰ ਰਹੇ ਆ ਨਈ।
ਹਾਂ, ਕੁੱਛ- ਕੁੱਛ ਨਹੀਂ ਬੋਲਣਾ ਚਾਹੀਦਾ ਬੇ ਮਤਲਬ ਦਿਆ ਗੱਲਾਂ ਵੀ ਬੋਲਦੀ ਅ।
ਹਾਂ, ਮੈਂ ਤੇ ਕਹ ਪਿਛਲੀ ਵਾਰ ਕੀਤਾ ਸੀਗਾ ਤਾਂ ਪਿਛਲੀ ਵਾਰ ਕੀ ਕੀਤਾ ਸੀਗਾ ਸੱਤਾ ਓ ਹੋਟਲ ਵਾਲੇ। ਨਾਲ ਮੰਮੀ ਨੇ ਓਹ ਹੋਟਲ ਵਾਲੇ ਨੂੰ ਮੰਮੀ ਨੇ ਜਦੋਂ ਆ ਗਿਆ ਓਦਾ ਮੁੰਡਾ ਮੰਮੀ ਨੇ ਖੋਦ ਇੰਟੋਡਕਸ਼ਨ ਦੇ ਦਿਤੀ। ਸਾਰਿਆਂ ਦਾ ਆਹ ਮਾਸੀ ਆ, ਤੇ ਆਹ ਮੰਮੀ ਆ, ਤੇ ਓਹ ਭੈਣ ਆ ਤੇ ਏ ਆ। ਤੇ ਓਹ ਆ ਅਸੀ ਮਬ ਜਾ ਏਆ ਓਹ ਆ ਬਹੁਤ ਤਰਾਂ ਇੰਟਰੋਡਕਸ਼ਨ ਦਿੱਤਾ ਆਪਨਾ। ਮੈਂ ਓਦੋਂ ਵੀ ਗੁੱਸੇ ਕੀਤਾ ਸਿਗਾ ਮੈ ਕਯਾ ਕੇੜੀ ਲੈ ਕੇ ਗਈ ਉਹਨੂੰ, ਉਹਨੂੰ ਹੀ ਸਾਡਾ ਇੰਟਰੋਡਕਸ਼ਨ ਕਰਾਨਾ ਸੀ ਕਿ ਤੂੰ, ਤੂੰ ਇੰਟਰੋਡਕਸ਼ਨ ਦੇਣਾ ਸੀ ਆਪਨਾ।
ਕਿ ਬਨੀਆ ਕਲੋੜੇ ਲਈ ਗਈ ਆ ਹਾਲੇ ਤਾ
ਤੇ ਏਸ ਵਾਰੀ ਜਾ ਕੇ ਆਹ ਨਟੈਂਕੀ ਕਰਤੀ ਕਿ ਸਾਡੇ ਮੁੰਡੇ ਨੂੰ ਲੋਕੀ ਕਰਦੇ ਆ ਇਸ ਲਈ ਅਸੀਂ ਵੀ ਤਾਂਨੂੰ ਕਰਨ ਡੇਆ ਫਿਰ ਦੱਸਣਾ ਜ਼ਰੂਰੀ ਕੇ ਕਿਉਂ ਕਰਦੇਆ
ਨਈ ਤਾ।
ਹਾਂ ਹ ਹੁਨ ਤੇ ਕੰਮ ਕਰਕੇ ਮੈਨੂੰ ਗੁੱਸਾ ਚੜਾ ਦਿੰਦੇ ਆ। ਪਰ ਸਹੀ ਤੇ ਗੱਲ ਹੈ ਤੇਰੇ ਵਾਰੀ ਤੇਰੀ ਵਾਰੀ ਨਾ ਮੰਮੀ ਕੋਲ ਪੈਸੇ ਸੀ ਸਮਾਂ ਮਤਲਬ ਸਭ ਕੁਛ ਸੀ। ਸਮਾਨ ਵੀ ਮੰਮੀ ਨੇ ਤੇਨੂ ਦਿੱਤਾ ਜੋ ਵੀ ਭਾਂਡੇ- ਵਾਂਡੇ ਹੁੰਦੇ ਆ ਆਪਨਾ ਪਾਟੀ ਵਾ ਪਾਟੀ ਸ਼ਾਦੀ ਵੀ ਚੰਗੀ ਤਰ੍ਹਾਂ ਕੀਤੀ ਜੋ ਥੋੜਾ ਬੋਤਾ ਨਿਯਮ ਦੇ ਅਨੁਸਾਰ ਗਹਿਨਾ ਗੱਟਾ ਹੁੰਦਾ ਏ। ਏਨੇ ਉਹ ਵੀ ਕੀਤਾ ਫੇਰ ਵੀ ਤੇ ਇਹਨਾਂ ਨੇ ਉਦੋਂ ਨੀ ਕਿਹਾ ਕਿ ਨਹੀਂ ਤੇਰੇ ਕੋਲ ਤੇਰੇ ਹਿਸਾਬ ਨਾਲ ਜਿੰਨਾ ਵਾ ਉਹਦੇ ਚ ਤੈਨੂੰ ਚੰਗਾ ਵਧੀਆ ਮਿਲਜੂ ਓਦਾ ਵੀ ਤੇ ਹਾਂਣੀ ਹਰ ਕਿਸੇ ਨੂੰ ਵੇਖ ਕੇ ਕਹਿ ਦਿੰਦੇ ਚੰਗਾ ਵਾ, ਚੰਗਾ ਵਾ, ਚੰਗਾ ਵਾ ਇਹਨਾਂ ਨੇ ਓਹ ਦੋਸਤ ਸੀ, ਓਹ ਵੱਡਾ ਮੁੰਡੀ ਵਾਲਾ ਬੰਟੀ। ਨਾ ਓਦੇ ਲਈ ਵੀ ਇਨਾਂ ਨੇ ਕਹਤਾ ਹਾਂ ਕਰਦੇ। ਹੈਂ। ਕਿੱਥੇ ਹੋ ਤੁਸੀਂ, ਸੈਡ ਹੋ ਤੇ ਕਿੱਥੇ ਹੋ ਉੱਥੇ ਤੂੰ ਸੈਡ ਹੋ ਤੇ ਬੋਤ ਆਵਾਜ਼ ਆਉਣ ਡੀ। ਮਨ ਨਈ ਸਾਡਾ ਕਰਿਆ ਤੂੰ ਸੈਡ ਹੋ ਜਾ।
ਲੈ ਸੈਡ ਹੋ ਗਈ ਠੀਕ ਮੇਰੇ ਬਗਲ ਚ ਆਕੇ ਲੰਮੇ ਪੈਗੀ ਆ।
ਪਤਾ ਕੀ ਹਾਂ, ਓਦੋਂ ਇਨਾਂ ਨੇ ਵਡੇ ਮੁੰਡੇ ਵਾਲੀ ਹ ਕਰਾਏ ਫੇਰ ਉਹ ਕਿਹੜਾ ਸੀ ਨੀ ਜੇੜਾ ਪਾਨ ਤਿਰੰਗੇ ਮੂੰਹ ਚ ਪਾਏ ਸੀ ਕੀ ਨਾਮ ਸੀ ਓ?
ਓ ਤੇ ਗਣੇਸ।
ਗਣੇਸ, ਗਣੇਸ ਵਾਰੀ ਤੇ ਇਨਾਂ ਨੇ ਪੁੱਛਣ ਨੀ ਦਿੱਤਾ, ਗਿੱਛਣ ਨੀ ਦਿੱਤਾ। ਤਾਂ ਸਿੱਧਾ ਰਪਈਆ ਈ ਰਖਵਾ ਤਾ। ਕਿ ਲੈ ਹਾਂ ਤੇ ਮੈਂ ਤੇ ਮੈਂ ਮੰਮੀ ਨੂੰ ਪੁੱਛਿਆ ਮੈਂ ਤੁਸੀਂ ਜਦੋਂ ਓਦੇ ਲਈ ਰਿਸ਼ਤੇ ਦੇਖਦੇ ਸੀ ਤੁਸੀਂ ਕੋਸ਼ਚਨ ਨਹੀਂ ਕਰਦੇ ਸੀ? ਕਹਿੰਦੀ ਨਈ। ਕਹਿੰਦੀ ਕੋਈ ਕੋਸ਼ਚਨ ਨੀ ਕਰਦਾ ਹੀ ਬਸ ਜਾਂਦੇ ਹੀ ਵੇਖਦੇ ਹੀ ਕਹ ਦਿੰਦੇ ਸੀ। ਠੀਕ ਆ। ਮੈਂ ਕਿਹਾ ਇਤਰਾ ਕਰਦੇ ਹੀ। ਤੁਸੀਂ ਜਾ ਕੇ ਮੈਂ ਕਿਹਾ ਇਸਲਿਏ ਜਿਹੜੇ ਨਯੋਂ ਨੂੰ ਕਹਿੰਦੇ ਹੁੰਦੇ ਸੀ ਠੀਕ ਏ, ਕਹਿੰਦੀ ਹਾਂ ਇਸ ਤਰ੍ਹਾਂ ਹੀ ਕਰਦੇ ਸੀ। ਕਹਿੰਦੀ ਕੋਈ ਕੇਸ਼ਚਨ ਕੁਸ਼ਚਨ ਨਈ ਪੁੱਜਦੇ ਸੀ। ਜਾਂਦੇ ਸੀ। ਵੇਖਦੇ ਹੀ। ਥੋੜ੍ਹੀ ਬੋਹਤ- ਤੀਬ ਕਹਿੰਦੀ ਕੁਸ਼ਚਨ ਵਿਸ਼ਚਨ ਨੀ ਕਰਦੇ ਸੀ। ਬਸ ਘਰ ਵੇਖਦੇ ਹੀ। ਮੁੰਡਾ ਵੇਖਦੇ ਹੀ। ਤੇ ਕਹਿ ਦਿੰਦੇ ਹੀ ਮੁੰਡਾ ਠੀਕ ਯਾ। ਮੈਂ ਕਿਹਾ! ਇਹ ਕੀ ਮਤਲਬ ਹੁੰਦਾ ਵਾ ਇਨਸਾਨ ਨੇ ਪੇਮੈਂਟ ਪੁਛ ਜਿੰਨੇ ਜ਼ਿੰਦਗੀ ਪਾਰ ਕਰਨੀ ਉਹਨੇ ਪੁੱਛਣਾ ਨੀ ਆ। ਦੇਖਿਆ ਨੀ ਉਸਨੂੰ ਉਹ ਕਿਦਾ ਕਹਿੰਦੀ। ਕੋਈ ਵੀਰਾ ਸ਼ਾਦੀ ਕਰੇਗਾ ਤੋ ਭੂਖਾ ਥੋੜੀ ਨਾ ਮਾਰੇਗਾ। ਆਪ ਨੇ ਜੋ ਖਾਏਗਾ ਲੜਕੀ ਕੋ ਬੀ ਖਿਲਾਏ ਗਾ। ਤੇ ਅੱਜ-ਕੱਲ ਗੱਲਾਂ, ਮੈਂ ਤੇ ਜਵਾਬ ਦੇ ਦੇਣਾ ਕਿ ਅੱਜਕਲ ਗੱਲਾਂ ਸਿਰਫ਼ ਖਮਾਉਣਦੀਆਂ ਨੀ ਰੈਹ ਗਈਆਂ ਵਾ। ਹਾਂ। ਇਹ ਪੁਰਾਣੇ ਜਮਾਨੇ ਦੀਆਂ ਗੱਲਾਂ ਵਾ, ਕੀ ਦ ਭੁੱਖੀ ਨਹੀਂ ਸਊਗੀ! ਖਾ ਕੇ ੲ ਸਊਗੀ।
ਹਾਂ। ਪਹਿਲਾਂ ਤਾਂ ਏਦਾਂ ਹੀ ਕਰਦੇ ਸੀ ਲੋਕੀ ਇਹੀ ਸਭ ਗੱਲਾਂ ਬੋਲ ਦਿੰਦੇ ਸੀ।
ਹ।। ਤ ਨਾ ਪੁਰਾਣੇ ਜਮਾਨੇ ਚ ਲੋਕੀ ਨਹੀਂ ਪੁੱਛਦੇ ਹੁੰਦੇ ਸੀ। ਪੇਮਟਾ ਪੂਮਟਾ, ਕੰਮ ਕੀ ਆ, ਕਿੱਥੇ ਆ, ਇਹ ਵ ਬਸ ਚ ਦੇ ਮੁੰਡਾ ਕੰਮ ਕਰਦਾ ਦਾ? ਠੀਕ ਹੈ। ਭੁੱਖੀ ਨੀ ਸਊਗੀ। ਬਸ ਖਤਮ ਗੱਲ। ਭੂਖੀ ਨੀ ਸੋਵਣਾ ਵਾ।
ਹਾਂ। ਮੁੜਕੇ ਭੁੱਖੀ ਸੌਉਣ ਡ, ਨਹੀਂ ਸੌਉਣ ਡ ਕੁਛ ਹੋਣ ਡਿਆ ਨਹੀਂ ਹੋਣ ਡਿਆ। ਵੇਖਣਾ ਵੀ ਨੀ।
ਪੁੱਛਣਾ। ਡੈਡੀ ਮੰਮੀ ਨੇ ਉਸ ਦਿਨ ਬੋਲਿਆ। ਕਿ ਤੁਸੀਂ ਪੁੱਛਿਆ ਹੀ ਆਪਣੇ ਜਵਾਈਆਂ ਦੀਆਂ ਪੇਮਟਾਂ, ਕਹਿੰਦਾ ਨਹੀਂ! ਅਸੀਂ ਵੀ ਨਹੀਂ ਪੁੱਛੀਆਂ ਸੀ। ਮਗ ਚੱਲ ਉਸ ਟਾਈਮ ਦਾ ਜ਼ਮਾਨਾ ਸੀ। ਉਸ ਟਾਈਮ ਨਹੀਂ ਵੀ ਪੁੱਛਦੇ ਹੀ ਲੋਕੀ। ਹੁਣ ਤੇ ਸਭ ਪੁੱਛਦੇ ਆ।
ਹਾਂ, ਪਹਿਲਾਂ
ਨਾਲ ਇਨਕਮ ਵੀ ਨਹੀਂ ਪਾਈ। ਸੀ ਇਹਨੇ ਆਪਣੀ ਐਨੂਅਲ ਇਨਕਮ ਨਹੀਂ ਪਾਈ ਸੀ ਤਦੀ ਤੇ ਪੁੱਛਣਾ ਪਿਆ। ਪਾਉਂਦਾ ਵੀ, ਤੇ ਵੀ ਪੁੱਛਦੀ।
ਮੰਮੀ ਜਾਂਦੀ ਹੈ ਤੇ ਬੱਚੀ ਬਣ ਕੇ ਆ ਬੈਹ ਜਾਂਦੀ। ਹੁਣ ਉਮਰ ਦੇ ਹਿਸਾਬ ਨਾਲ ਸਭ ਕੁਛ ਸਿੱਖ ਜਾਣਾ ਚਾਹੀਦਾ ਵਾ। ਕਿ
ਹ।। ਮੁਜੇ ਏ ਪਤਾ ਨੀ ਮੇਰੀ ਜਦੋਂ ਤੱਕ ਉਮਰ ਹੋਣੀ। ਮੇਰੇ ਬੱਚਿਆਂ ਤੱਕ ਪਤਾ ਨੀ ਮੈਨੂੰ ਕੀ ਕੀ ਆ ਜਾਣਾ ਕਰਨ।
ਨਹੀਂ ਤਾਂ ਉਹ ਵੇਖ ਨਾ। ਉਹ ਸਕੂਲ ਚ ਇੰਨੀ ਸਿੱਧੀ ਹੁੰਦੀ ਸੀ ਮੇਰੀ ਫਰੈਂਡ ਆ ਜਿਹੜੀ ਜਿੱਦ ਨਾਲ ਮੈਂ ਗੱਲਾਂ ਕਰਦੀ ਆ। ਸਕੂਲ ਚ ਇੰਨੀ ਸਿੱਧੀ ਜਿਹੀ ਹੁੰਦੀ ਹੈ। ਪਰ ਹੁਣ ਇੰਨੀ ਤੇਜ਼ ਹੋ ਗਈ ਆ। ਕਹਿੰਦੀ ਕਿ ਹੁਣ ਮੈਂ ਪਹਿਲੋਂ ਵਰਗੀ ਥੋੜ੍ਹੀ ਰਹਿ ਗਈ ਹਾਂ। ਸਿੱਖ ਗਈ ਹਾਂ ਕਿ ਮੈਂ ਵੀ ਸਭ ਕੁਛ
ਸਹੀ ਗੱਲ ਹੈ। ਵੇਖ ਕਿੰਨੀ ਤੇਜ਼ ਹੋ ਗਈ ਆ। ਸੱਚੀ ਵਾ ਤੇਜ਼ ਹੋ ਗਈ ਆ। ਸਿਆਣੀ
ਨਹੀਂ ਓ ਮੈਨੂੰ ਦੱਸਣ ਡਈ ਸੀ। ਕੀ ਕਹਿੰਦੀ ਬਗਲ ਵਾਲਿਆਂ ਨੂੰ ਕੁਛ ਕੰਮ ਸੀ ਕਿਤੇ ਜਾਣ ਦਾ। ਤੇ ਕਹਿੰਦੀ ਉਹਨਾਂ ਦੇ ਕਰਕੇ ਇਹ ਨੇ ਆਉਣਾ ਸੀ ਉਹਨਾ ਨੂੰ ਲੈ ਕੇ ਜਾਣਾ, ਤੇ ਕਹਿੰਦੀ ਉਹ ਨਹੀਂ ਆਇਆ। ਤੇ ਫੇਰ ਉਹ ਬੰਦਾ ਕਹਿੰਦਾ ਮੇਰੇ ਬੰਦੇ ਨੂੰ। ਕਿ ਚੱਲ ਤੂੰ ਮੇਰੇ ਨਾਲ ਮੈਨੂੰ ਉੱਥੇ ਤੇ ਕੁਝ ਕੰਮ ਆ। ਤੇ ਤੂੰ ਆਪਣੀ ਬੁਲਟ ਤੇ ਚੱਲ ਮੈਨੂੰ ਲੈ ਕੇ। ਤੇ ਕਹਿੰਦੀ, ਮੇਰੇ ਹਸਬੈਂਡ ਨੇ ਰੋਟੀ ਰੂਟੀ ਵੀ ਨਹੀਂ ਖਾਧੀ ਸੀ। ਤੇ ਉਹ ਫੇਰ ਕਹਿੰਦਾ ਕਿ ਸੱਦਣ ਡਿਆ ਵ ਤੇ ਚੱਲ ਮੈਂ ਚੱਲ ਜਾਂਦਾ। ਕਹਿੰਦੀ, ਮੈਂ ਬੋਲਿਆ ਵੀ ਕਿ ਰੋਟੀ ਰੋਟੀ ਖਾ ਕੇ ਜਾ। ਤੇ ਕਹਿੰਦੀ, ਨਹੀਂ ਉਹ ਏਦਾਂ ਹੀ ਚੱਲ ਗਿਆ। ਫੇਰ ਉੱਥੇ ਅਮ ਉੱਥੇ ਜਾ ਕੇ ਉਹਨੇ ਵੀ ਸ਼ਾਇਦ ਖਵਾਈ ਰੋਟੀ ਕਿ ਨਹੀਂ ਖਵਾਈ। ਤੇ ਕਹਿੰਦੀ ਫਿਰ ਦੂਜੇ ਦਿਨ ਮੇਰੀ ਦਰਾਣੀ ਗਈ ਉਹਦੇ ਘਰ। ਤੇ ਮੇਰੀ ਦਰਾਣੀ ਨੂੰ ਕਹਿੰਦੀ ਆ। ਕਿ ਅਪਾ ਅਗਰ ਕਿਹੇ ਨੂੰ ਕਿਤੇ ਲੈ ਕੇ ਜਾਂਦੇ ਆ ਤੇ ਉਹਨੂੰ ਰੋਟੀ ਵੀ ਖਵਾਉਂਦੇ ਆ। ਉਹਦੀ ਗੱਡੀ ਚ ਤੇਲ ਵੀ ਪਵਾਉਂਦੇ ਆ। ਤੇ ਫਿਰ ਲੈ ਕੇ ਜਾਂਦੇ ਆਂ। ਕਹਿੰਦੀ ਮੈਨੂੰ ਕਿੰਨਾ ਗੁੱਸਾ ਚੜਿਆ ਕੀ ਇਹ ਤੇ ਤੇਰੇ ਹੀ ਕੰਮ ਤੇ ਚਲਦੇ ਜਾਣ ਡਿਆ ਸੀ, ਤੇ ਤੂੰ ਹੀ ਤੇਲ ਪਵਾਉਣਾ ਸੀ। ਤੇ ਕਹਿੰਦੇ ਨਾਲੇ ਤੇਲ ਵੀ ਦੋ ਸੌ ਦਾ ਪਵਾਏਆ ਇੰਨੀ ਦੂਰ ਲੈ ਕੇ ਗਿਆ ਹੀ ਬੁਲਟ ਚ। ਮੈ ਕਿਹਾ ਹਾਂ! ਉਹ ਸਭ ਗੱਡੀਆਂ ਚ ਤੇ ਤੇਲ ਵੀ ਜਾਦਾ ਈ ਲੱਗਦਾ, ਦੋ ਸੋ ਦਾ ਤੇਲ ਕੀ ਆ ੳਹ ਗੱਡੀ ਚ।
ਹਾਂ।
ਤੇ ਫੇਰ ਕਹੰਦੀ ਹਾਂ ਕਹੰਦੀ ਤੇ ਮੈਂ ਤੇ ਹੁਨ ਏਨੂੰ ਬੋਲਿਆ ਵਾ ਕਿ ਹੁਨ ਕੋਈ ਵੀ ਕੰਮ ਦੇ ਲਈ ਬੋਲੂਗਾ ਤੇ ਨਈ ਜਾਨਾ ਵਾ ਤੁਸੀ। ਮੈਂ ਖੁਦ ਹੀ ਜਾ ਕੇ ਤੁਸੀ ਮਨਾ ਘਰ ਦੇ ਖੁਦ ਨਈ ਤੇ ਮੈਨੂੰ ਦੱਸੋ, ਮੈਂ ਖੁਦ ਜਾ ਕੇ ਮਨਾ ਕਰ ਦੂਗੀ ਕਿ ਵੀਰ ਜੀ ੳਨਾਂ ਨੇ ਨਈ ਜਾਨਾ, ਨਈ ਤੇ ਤੁਹਾਡੀ ਬੁੱਢੀ ਤੇ ਪਿੱਛੇ ਫੇਰ ਰੋਲਾ ਪਾਂਦੀ ਐ ਕਿ ਖਵਾਏਆ ਵਾ ਤੇ ਤੇਲ ਪਵਾਏਆ ਵਾ। ਮੈਂ ਕਿਹਾ ਤੂੰ ਬੋਲੇਂਗੀ ਜਾ ਕੇ ਏਨਾ, ਕੈਂਦੀ ਹਾਂ ਮੈਂ ਬੋਲੂਗੀ ਮੈਂ ਪੈਲੇ ਵਰਗੀ ਥੋੜੀ ਹੇਗੀ ਆ ਹੁਨ, ਮੇਰੀ ਮਾਂ ਨੇ ਕੇਆ ਕਿ ਹਾਂ ਤੂੰ ਤੇ ਸਿੱਧੀ ਜੀ ਹੁੰਦੀ ਏ ਸਕੂਲ ਚ, ਕੈਂਦੀ ਹਾਂ।
ਏ ਚ ਪਰ ਤਾਂ ਨੀ ੳਨੇ, ੳਨੇ ੳਹ ਚੀਜ ਦੱਸ ਤੇ ਦਿੱਤੀ ਲੇਕਿਨ ਉਦੇ ਬਾਦ ੳਨੂੰ ਸ਼ਾਏਦ ਨਾ ਲੱਗਿਆ ਕਿ ਹਾਏ ਇਹ ਪਤਾ ਨੀ ਕਿਦਾ-ਕਿਦਾ ਕਰਾ ਤੇ ੳਹ ਤੈਨੂੰ ਪਤਾ ਕਲ ਦੋ ਵਾਰੀ ਫੋਨ ਕੀਤਾ ਨਈ ਚੁੱਕੇਆ ੳਨੇ। ਤਾਂ ਹੀ ਫੇਰ ਅਹੀ ਵੀ ਛੱਡ ਤਾਂ ਏਹੀ ਸਮਝ ਕੇ ਨਈ ਸਾਡੇ ਨਾਲ ਗੱਲ ਕਰਨੀ ਚਾਉੰਦੀ।
ਅਰੇ ਨਈ ੳਨੇ ਮੈਨੂੰ ਦੱਸਤਾ ਵਾ, ਮੈਨੂੰ ਦੱਸਤਾ ਵਾ ੳਨੇ ਮੈਨੂੰ ਤੈਨੂੰ ਦਸ ਦੂੰਗੀ ਬਾਦ ਚ।
ਟੈਮ ਨਾਲ ਦੱਸੇਂਗੀ ਤਦ ਈ ਆ।
ਅੱਛਾ ਮੈਂ ਦੱਸੂਗੀ, ਮੈਂ ਬਾਦ ਚ ਫੋਨ ਕਰੂੰਗੀ ਨਾ ਤੇਨੂੰ ਤਾਂ ਫੇਰ ਦਸ ਦੂੰਗੀ। ਅੱਜ ਮੈਂ ਪੁੱਛਿਆ ਸੀ ਤੇ ਦੱਸਤਾ ੳਨੇ ਮੈਨੂੰ।
ਅੱਛਾ ਠੀਕ ਆ। ਮੈਂ ਤੇ ੳਹੀ ਸੋਚ ਰਹੀ ਆਂ ਖੁਦ ਹੀ ਪਰੇਸ਼ਾਨ ਏ ਤਾਂ ਅਹੀ ਸੋਚੇਆ ਨਈ ਸੈ਼ਦ ੳਨੂੰ ਘਰ ਮਤਲਬ ਦੱਸ ਕੇ ੳਹ ਚੀਜ਼ ਨਾਲ ਲੱਗੇਆ ਹੋਨਾ ਕਿ ਮੈਂ ਕੰੳ ਦੱਸ ਤਾ ਵਾ ਐਵੇਂ ਤੇ ਇਸ ਲੀ ਸਾਡਾ ਫੋਨ ਹੁਨ ਨਹੀ ਚੁੱਕਦੀ, ਨੀ ਤੇ ਨਈ ਤਾਂ ੳਨਾਂ ਦੇ ਸਾਹਮਣੇ ਮੈਂ ਫੋਨ ਕਰਦੀ ਆ, ੳਨਾਂ ਨੇ ਵੀ ਵੇਖਿਆ ਕੀ ਨਾਮ ਕੋਈ ਫਾਲਤੂ ਗੱਲ ਕਰਦੀ, ਨਾ ਮੈਂ ਇੰਨਾ ਇਰੀਟੇਟ ਕਰਦੀ, ਫੇਰ ਵੀ ਇੰਨੀਆਂ ਗੱਲਾਂ ਬੋਲ ਤੀਆਂ ਮੇਰੇ ਬਾਰੇ।
ਪਤਾ ਨੀ ਕਲ ਨੂੰ ਕੈਣ ਡੀ ਸੀ, ਤੇਰੀ ਭੈਨ ਤੇ ਕਿਨਾ ਫੋਨ ਕਰਦੀ ਏ ਰੁਕ
ਆ ਵੇਖ ਲਾ ਕੱਲ ਦੀ ਵੀ ਗੱਲ ਝੂਠ
ਕੱਲ ਜਿਦੋ ਤੂੰ ਫੋਨ ਕਰਨ ਡ ਦੀ ਸੀ ਨਾ ਉਦੋਂ ਮੇਰੇ ਨਾਲ ਹੀ ਗੱਲ ਕਰਨ ਡੀ ਸੀ ੳਧੋ ਮੇਰੇ ਨਾਲ ਹੀ ਗਲ ਕਰਨ ਡੀ ਸੀ ਤੇ ਵਿੱਚ ਤੇਰਾ ਫੋਨ ਆ ਗਿਆ ਕੇਂਦੀ ਕਿਹੇ ਨਾਲ ਗੱਲ ਕਰਦੇ ਰਹੋ ਕੁਛ ਵੀ ਕਰਦੇ ਰਹੋ, ਫੋਨ ਕਰੀ ਜਾਂਦੀ ਰੁਕ
ਨਈ-ਨਈ ਸਿਰਫ਼ ਦੋ ਵਾਰੀ ਫੋਨ ਕੀਤਾ ਕੱਲ ਮੈਂ ਸਿਰਫ ਦੋ ਵਾਰੀ ਤੇ ਇੱਕ ਵਾਰੀ ਜਦੋਂ ਤੂ ਕਿਹਾ ਸੀ ੳਨੂੰ ਚਾਰ ਵਜੇ ਫੋਨ ਨਾ ਕਰੀ ੳਨੂੰ ਬਾਦ ਚ ਫੋਨ ਕਰੀ ੳਦੇ ਬਾਦ ਫੋਨ ਕੀਤਾ, ੳ ਈ ਹੋਰ ਇੱਕ ਵਾਰੀ ਮੇਤੋਂ ਪਹਿਲਾਂ ਜਦੋਂ ਤੂੰ ਕਿਹਾ ਸੀ, ਮੈਂ ਤੈਨੂੰ ਦੱਸਿਆ ਨਾ ਇੱਕ ਵਾਰੀ ਕੀਤਾ ਫੋਨ ਇੱਕ ਵਾਰੀ ਮੈਂ ੳਤੋਂ ਪਹਿਲਾਂ ਕਰ ਚੁੱਕੀ ਸੀ, ਮੈਂ ਸਿਰਫ਼ ਦੋ ਵਾਰੀ ਕੀਤਾ ਤੇ ਕੈ ਤਾ ਪਰੇਸ਼ਾਨ ਕਰਦੀ ਬਾਪ ਇਹ ਸਹੀ ਚ ਨਾ ਅੱਜ-ਕਲ ਨਾ ਲੋਕੀ ਬੋਤ, ਇਹ ਨਾ ਖੁਦ ਨਾ ਮੈਨੂੰ ਲੱਗਦਾ ਨਾ ਇਰੀਟੇਟ ਮਤਲਬ ਕੈਂਦੇ ਕੀ ਆ ਇਰੀਟੇਟਿੰਗ ਜੀ ਹੋ ਗਈ ਆ, ਅਜੀਬ ਜੀ
ਫੋਨ ਕਰਦੇ ਰਹਣਾ, ਫੋਨ ਕਰਦੇ ਰਹਣਾ ਤੇ ਫੇਰ ਦੂਜੇ ਕਿਹੇ ਦਾ ਆਣਾ ਤੇ ਫੇਰ ਫੇਰ ਜਾਈ ਜਾਂਦੀ ਕਿ ਕਿੰਨਾ ਕੁ ਮੈਂ ਵੀ ਗੱਲ ਕਰਾਂ।
ਕਿ ਮੰਮੀ ਮੰਮੀ ਤੇ ਉਹੀ ਕੈੰਦੀ ਕਿ ਏ ਕਰ ਕਿਦਾਂ ਲੈਂਦੀ ਆ ਕੇ ਏਹ ਚ ਦੋ ਮਿੰਟ ਤੂੰ ਫੋਨ ਕਰ ਦੇਂਦੀ ਤੇ ਏਨਾ ਖਿਝ ਜਾਂਦੀ ਆ ਹਾਂ ੳਵੀ ਚੁੱਕਦੀ ਵੀ ਨੀ ਆ ਫਿਰ ਗੁੱਸੇ ਨਾਲ ਹਾਂ ਤੇ ਕਰ ਦੀ ਕਿਤਰਾਂ ਵਾਂ
ਤੇ ਦਿਨ ਪਰ ਕਰਦੀ ਰੇਣ ਇਹ ਅਪਣਾ ਕੰਮ ਕਰਕੇ, ਹੁਣ ਕੇਹੰਦੀ ਤੇਂ ਦੇ ਤੇਰੇ ਲਿਏ ਵੇਖੀ ਆ ਕੁੜੀ ਕਿਤੇ
ਹਾਂ-ਹਾਂ-ਹਾਂ।
ਤੇ ਕੇਹੰਦੀ ਹੁਣ ਉਹ ਆਊਗੀ ਤੇ ਉਹ ਦੁਪੇਹਰ ਦੀ ਰੋਟੀ ਬਣਾਉਗੀ, ਮੈਂ ਸਵੇਰ ਦਾ ਨਾਸ਼ਤਾ ਬਣਾਉਂਗੀ। ਤੇ ਚੱਲ ਫੇਰ ਮੈਂ ਵੇਹਲੀ।
ਕਿੰਨਾ ਏਹਨੂੰ ਰੈਸਟ ਚਾਈਦਾ, ਕਿੰਨੀ ਏਹ ਬੁੱਡਰੀ ਹੋ ਗਈ, ਕਿ ਥੱਕ ਗਈ ਐ ਸਭ ਨੂੰ ਸਾਂਭ-ਸਾਂਭ ਕੇ ਨਈ?
ਸਵੇਰ ਦਾ ਨਾਸ਼ਤਾ ਬਣਾਉਗੀ, ਦੋਪੇਹਰ ਦੀ ਰੋਟੀ ਉਹ ਬਣਾਉਗੀ, ਰਾਤ ਦੀ ਤੇ ਬਣਾਉਂਦੀ ਏ ਦਰਾਣੀ।
ਤੇ ਹੁਣੇ ਤੇ ਤੂੰ ਬੋਲੇਆ ਸੀ ਕਿ ਕੱਲ ਏਹ ਬਣਾਉਂਦੀ, ਰਾਤ ਦੀ ਕਿ ਉਹ ਲੇਟ ਕਰ ਦਿੰਦੀ ਆ।
ਤੇ ਰਾਤ ਦੀ ਰੋਟੀ ਏਈ ਬਣਾਉਂਦੀ ਹੈ ਹੁਣੇ, ਸਵੇਰ ਦਾ ਨਾਸ਼ਤਾ ਹੋਰ ਰਾਤ ਦੀ ਰੋਟੀ ਬਣਾਉਂਦੀ ਵੀ ਦੁਪੈਰ ਟੀ ਐਦੀ ਦਰਾਣੀ ਬਣਾਉਂਦੀ ਹਨਾ, ਤੇ ਛੋ ਟੀ ਵਾਲੀ ਹੋਰ ਏਕ ਦਰਾਣੀ ਆਜੂਗੀ ਤੇ ਸਵੇਰ ਦਾ ਨਾਸਤਾ ਬਣਾਉਗੀ, ਦੂਜੀ ਵਾਲੀ ਦੁਪੈਰ ਦੀ ਰੋ ਰੋਟੀ ਬਣਾਊਗੀ, ਤੇ ਤੀਜੀ ਵਾਲੀ ਰਾਤ ਦੀ ਰੋਟੀ ਬਣਾਊਗੀ।
ਏਹ ਸਭ ਤੋਂ ਚਲਾਕ ਐ ਲੇਕਿਨ ਏਹ ਸਭ ਤੋਂ ਹਲ ਹਲਕਾ ਕੰਮ ਇਕਦਮ।
ਛਾਡਨਾ ਆ ਗਲਾ ਸਭ ਇੱਕੋ ਜਿਹੀਹਾ ਥੋੜ੍ਹੀ ਮਿਲਦੀਆ ਵੇ, ਮੇਰੀ ਛੋਟੀ ਦਰਾਣੀ ਚੰਗੀ, ਮੈਂ ਤੇ ਕਿ ਦੂਜੀਆਂ ਵੀ ਚੰਗੀਆਂ ਈ ਔਨ।
ਨਾਲੇ ਉਹ ਵੀ ਨਾ ਪਤਾ ਕੀ ਏ, ਗਪੇਡੀ ਜੀ ਆ। ਉਹ ਵੀ ਗਪੇੜੀ ਜਿ ਹੀ ਗੱਲਾਂ ਬਾਤਾਂ ਵਾਲੀ, ਤੇ ਹੁਣ ਉਹ ਅਗਰ ਖੂਹਗੀਈ ਨੀ ਤੇ ਉਹਦਾ ਟਾਈਮ ਕਿ ਤਰਾ ਪਾਰ ਹੋਣਾ, ਇਸੀ ਹੋ ਨਾਲੇ ਉੱਥੋਂ ਅਲੱਗ ਜਗ੍ਹਾ ਇੱਥੋਂ ਦੀ ਹਾਲੇ, ਤੇ ਉਹੀ ਏ ਇੱਕ ਸਹਾਰਾ ਉਹਦੇ ਕੋ ਫਿਰ ਉੱਥੇ।
ਹਾਂ ਹਰ ਉਹ ਤੇ ਏਹਨਾਂ ਨੇ ਫਿਰਦੀ ਵੇਖੀ ਆ ਲਾਗੇ ਦੀਏ, ਮਤਲਬ ਲਾਗੇ ਸ਼ਾਗੇ ਦੀ ਕਿਤੇ ਵੇਖੀ ਆ। ਤੇ ਉਹਨੇ ਤੇ ਫੇਰ ਜਾਣਾ ਆਉਣਾ ਹੀ ਆ ਮਾਂ ਕਾਰ।
ਏਹ ਤੇ ਫੇਰ ਦੋਵੇਂ ਇੱਥੇ ਦੀਆਂ ਤੇ ਜਾਂਦੀਆਂ ਨੀ ਆਉਂਦੀਆਂ ਨੀ ਕਿਤੇ ਏਥੇ ਇੱਕ ਦੂ ਫੇਰ ਏਹਦੇ ਨਾਲ ਈ ਐ ਸਭ ਕੁੱਛ। ਤੇ ਉਹਨੇ ਤੇ ਫੇਰ ਉੱਥੇ ਆਪਣੇ ਰਿਸ਼ਤੇਦਾਰਾਂ ਨਾਲ ਮਿਲਣਾ ਵਰਤਣਾ ਸਭ ਨੇ।
ਹਾਂ ਇਸੇ ਲਈ ਦੋਵਾ ਦੀ ਪਾਕ ਜਾਣ।
ਹੁਣ ਮੈਂ ਨਾ ਰ ਅ ਰੱਖ ਰਈ ਆ ਮੈਂ ਕੰਮ ਕਰ ਲਾ ਥੋੜਾ ਜਾ ਹਾਂ, ਫੇਰ ਬੱਚਾ ਉੱਠ ਗੇਆ ਤੇ ਫਿ ਹਾਂ।